ਹਾਂਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।
ਹੋਰ ਕੈਵੇਂ ੳ?
ਬਸ ਠੀਕ ਆਂ। ਤੁਸੀ ਸੁਣਾਓ? ਕੀ ਖਾਲ ਚਾਲ ਐ।
ਠੀਕ ਹੈਗੇ ਨੇ ਬੜਾ ਢਿੱਲਾ-ਢਿੱਲਾ ਬੋਲ ਰਹੇ ੳ। ਕੀ ਗੱਲ ਐ?
ਹਾਂਜੀ ਬਸ ਕੁਛ ਨੀ, ਉਹੀ ਥੋੜਾ ਜਿਆ ਅਪਣੇ ਬਿਜਨਸ ਬਾਰੇ ਸੋਚ ਰਹੀ ਸੀ। ਦੇਖ ਰਹੀ ਸੀ ੳਈ ਐ ਥੋੜਾ ਜਾ ਮੰਦਾ ਚੱਲ ਰਿਆ। ਲੋਕਾਂ ਦਾ ਦੇਖ ਰੀ ਸੀ ਕਿ ਅੱਜ ਕਲ ਤੇ ਇੰਸਟਾਗ੍ਰਾਮ ਤੇ ਪਾ ਕੇ ਕੋਈ ਕੋਈ ਬਿਜਨਸ ਕਰ ਰੇਆ, ਸਭ ਦੇ ਵਧਿਆ ਚੱਲ ਰਹੇ ਨੇ ਏਥੇ ਮੈਂ ਦਿਨ- ਰਾਤ ਮੇਹਨਤ ਕਰ ਰਹੀ ਆ। ਪਰ ਕੁਛ ਕੰਮ ਹੀ ਨੀ ਬਨਦਾ ਪਿਆ ਜੇਹੜਾ ਬਨ ਰਿਹਾ ੳਹ ਵੀ ਬਿਗੜੀ ਜਾ ਰਿਹਾ ਕੋਈ ਔਡਰ ਈ ਨੀ ਆ ਰਹੇ ਨੇ। ਤੋ ੳਦੇ ਕਰਕੇ ਥੋੜਾ ਜੇਆ ਪਰੇਸ਼ਾਨ ਸੀ ਮੈਂ।
ਜੀ। ਅਰੇ ਇੰਨਾ ਪਰੇਸ਼ਾਨ ਨਾ ਹੋ ਤੁਸੀਂ, ਥੋੜ੍ਹੀ ਜਿਹੀ ਮਿਹਨਤ ਕਰੋ, ਦੇਖੋ ਇਹ ਅਲੱਗ ਵਗੈਰਾ ਤੇ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ, ਮਿਹਨਤ ਨਾਲ ਹੀ ਬਿਜਨਸ ਸਟਾਟ ਹੁੰਦੇ ਨੇ ਔਰ ਚਲਦੇ ਵੀ ਉਹਦੇ ਨਾਲ ਹੀ ਹੈ, ਦੇਖੋ ਮਿਹਨਤ ਹੁੰਦੀ ਹੈ ਤੇ ਸਭ ਕੁਛ ਹੋ ਜਾਂਦਾ ਹੈਗਾ, ਹਾਂ ਮਿਹਨਤ ਦੇ ਨਾਲ ਤੁਸੀਂ ਲੱਕ ਕਹਿ ਸਕਦੇ ਹੈਗੇ ਕਿ ਮਿਹਨਤ ਔਰ ਲਗ ਜਦੋਂ ਦੋਨੋ ਚੀਜ਼ਾਂ ਮਿਲ ਜਾਂਦੀਆਂ ਨੇ ਤੇ ਫੇਰ, ਕੰਮ ਵੱਧਦਾ ਈ ਵੱਧਦਾ ਹੈਗਾ, ਐਵੇਂ ਕਿਉਂ ਆਪਣੇ-ਆਪ ਨੂੰ ਐਵੇਂ ਕਹਿਣਾ ਕਿ ਤੁਸੀਂ ਤੇ ਆਪਣੇ ਵੱਲੋਂ ਮਿਹਨਤ ਕਰ ਈ ਰ‌ਏ ਹੈਗੇ ਓ ਨਾ। ਇਹ ਕਈ ਵਾਰੀ ਹੁੰਦਾ ਮਾਰਕੀਟ ਅਪ ਡਾਊਨ ਹੁੰਦੀ- ਹੁੰਦੀ ਹੈ। ਹੁਣ ਕਈ ਵਾਰੀ ਕੁਛ ਮਾਹੌਲ ਵੀ ਐਸਾ ਹੁੰਦਾ ਹੈਗਾ ਮਾਰਕਿਟਸ ਦਾ ਕਿ ਅਸੀ ਜਿੰਨੀ ਮਰਜੀ ਕੋਸ਼ਿਸ਼ ਕਰ ਲਈਏ ੳਦੇ ਨਾਲ ਪਰ ਸਾਡਾ ਹੋ ਨਹੀ ਪਾਂਦਾ ਹੈਗਾ ਹੈ। ਬਿਜਨਸ ਗੋ੍ ਈ ਨੀ ਕਰ ਪਾ ਹੁੰਦਾ ਹੈ। ਕੁਛ ਗੌਰਰਮੈਂਟ ਦੀ ਪੋਲਿਸੀਜ਼ ਐਸੀ ਹੁੰਦੀ ਹੈਗੀ ਏ। ਕਿ ਗੋਰਮੈਂਟ ਨੇ ਵੀ ਕਿਤਨੀਆਂ ਪੋਲਿਸੀਜ਼ ਵਗੈਰਾ ਐਸੀਆਂ ਕਰ ਦਿੱਤੀਆਂ ਹੈਗੀਆਂ ਨੇ ਕਿ ਜਿਦੇ ਚ ਅਸੀ ਆਮ ਆਦਮੀ ਤੇ ਅਹ ਗਰੋ ਕਰ ਹੀ ਨਹੀ ਸਕਦਾ ਹੈਗਾ ਕੇ ਤੇ ਕੁਛ ਟੈਕਸ ਵਧਾ ਦੇਣਗੇ ਕਦੀ ਕੁਛ ਵਧਾ ਦੇਣਗੇ ਤੇ ਏਹਦੇ ਕਰਕੇ ਵੀ ਬਿਜ ਨਸ ਦੇ ਉੱਤੇ ਬਹੁਤ ਇਫੈਕਟ ਪੈਂਦਾ ਹੈਗਾ ਮਾਰਕਿਟ ਤੋ ਇੱਕ ਤੇ ਐ ਹੁਣ ਨਵਾਂ ਹੀ ਟਰੈਂਡ ਹੋ ਗਿਆ ਹੈ ਔਨਲਾਈਨ ਸਬ ਪੇ ਕਰਨਾ ਤੇ ਮਾਰਕੀਟ ਜਵੇਂ ਕੈਸ਼ 'ਚ ਬਾ, ਆਊਟ ਈ ਹੋ ਚੁੱਕਿਆ ਹੈਗਾ। ਜਿੱਥੇ-ਕਿਥੇ ਬੰਦਾ ਦੇਖ ਲੋ ਐ। ਇਹਦਾ ਪ ਔਨਲਾਈਨ ਹੀ ਪੇ ਕਰਦਾ ਐ, ਕੋਈ ਵੱਡੇ-ਵੱਡੇ ਟ੍ਰਾਂਜੈਕਸ਼ਨ ਵਗੈਰਾ ਵੀ ਹੁੰਦੇ ਨੇ ਤੇ ਔਨਲਾਈਨ ਈ ਆਉਂਦੇ ਨੇ, ਮਾਰਕੀਟ ਤੁਸੀ ਕਿਤੇ, ਕੈਸ਼ ਨਾਲ ਕੁਛ ਕਰਨਾ ਚਾਓ ਤੇ ਕੁਛ ਹੋ ਈ ਨੀ ਸਕਦਾ ਹੈਗਾ ਤੇ ਕਿਤੇ ਨਾ ਕਿਤੇ ਐਸਾ ਚੀਜ਼ਾਂ ਵੀ ਬਿਜਨਸ ਤੇ ਬਹੁਤ ਅਸਰ ਪਾਂਦੀਆਂ ਹੈਗੀਆਂ ਨੇ।
ਹਾਂਜੀ, ਉਹ ਤੇ ਹੈ ਲੇਕਿਨ ਅੱਜ-ਕੱਲ, ਹਾਂਜੀ। ਉਹੀ ਹੈ ਹ, ਇੰਨੀ ਵੀ ਮਿਹਨਤ, ਜਿੰਨੀ ਮਿਹਨਤ ਹਾਂਜੀ, ਜਿੰਨੀ ਮਿਹਨਤ ਕਰ ਲੋ ਓਨੀ ਘੱਟ ਲੱਗ ਰੀ ਐ। ਬਲਕਿ ਲੋਕੀ ਜੇੜੇ ਹੁਨ ਛੋਟੇ ਮੋਟੇ ਵੀ ਬਿਜਨਸ ਕਰ ਲੈਂਦੇ ਨੇ ਮੈਂ ਓਨਲਾਈਨ ਹਲੇ ਦੀ ਦੇਖ ਈ ਰਈ ਸੀ ਇੰਸਟਾਗ੍ਰਾਮ ਤੇ। ਤੇ ਉਹ ਲੋਕ ਤੇ ਏਨੀ ਮਤਲਬ ਉਹਨਾ ਦੇ ਤੇ ਪ੍ਰੋਡਕਟ ਏਵੇਂ ਵਿਕ ਰਹੇ ਨੇ ਕਿ ਪੁੱਛੋ ਨਾ। ਤਾਂ ਓਈ ਲੱਗਦਾ ਐ ਕਿ ਮਿਹਨਤ ਜ਼ਿਆਦਾ ਜ਼ਰੂਰੀ ਹੈ ਕਿ ਕਿਸਮਤ ਜ਼ਿਆਦਾ ਜ਼ਰੂਰੀ ਐ। ਕਿਉਂਕਿ ਮੈਂ ਤੇ ਬਈ ਮਿਹਨਤ ਕਰ ਰਈ ਆਂ ਬਹੋਤ ਟਾਈਮ ਦੀ ਪਰ ਔਰ ਹਰ ਵਾਰੀ ਕੋਸ਼ਿਸ਼ ਕਰਦੀ ਆਂ ਹਰ ਵਾਰੀ ਪਾਂਦੀ ਆ ਕਿ ਚੱਲ ਮੈਂ ਵਰਕਸ਼ੋਪ ਵਾਸਤੇ ਪਾ ਦਾਂ। ਕੀ ਜੇੜਾ ਮੈਂ ਕੰਮ ਅਹ ਕਰਦੀ ਆਂ ਮੰਡਾਲਾ ਦਾ ਓ ਪਾਦਾ। ਹਾਂ ਓਦੀ ਵਰਕਸ਼ੌਪ ਲੈ ਲਾਂ ਕੁਛ ਕਰ ਲਾਂ ਕੋਈ ਆਂਦਾ ਹੀ ਨੀ ਨਾ ਵਰਕਸ਼ੌਪ ਵਾਸਤੇ ਨਾ ਏਸ ਤਰ੍ਹਾਂ ਕੋਈ ਔਡਰ ਆ ਰਿਆ ਡੇਲੀ ਤੇ ਡੇਲੀ ਵੀਡੀਓ ਵੀ ਪਾ ਰੀਆਂ।
ਸਭ ਕੁਛ ਕਰ ਰਹੀ ਆ, ਲੇਕਿਨ ਬਾਕੀਆਂ ਦਾ ਦੇਖੋ ਹਰ ਦੂਜੇ ਦਿਨ ਬੰਦਾ ਕਰਕੇ ਅਟੈਂਡ ਕਰਕੇ ਵਰਕਸ਼ੋਪ ਦੇ ਆਪਣੇ ਸਟੂਡੈਂਟ ਦੇ ਬਾਰੇ ਉਹਨਾਂ ਦਾ ਕੰਮ ਵੀ ਪਾ ਰਿਹਾ ਨਾਲੇ ਨਵੀਂ ਨਵੇਂ ਪ੍ਰੋਡਕਟਸ ਵੀ ਲੋਂਚ ਹੋ ਰਹੇ ਨੇ ਮੈਨੂੰ ਲੱਗ ਰਿਹਾ ਪਤਾ ਨੀ ਮੈਂ ਇਸ ਕਰਕੇ ਪਿੱਛੇ ਨਾ ਰਹਿ ਜਾ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
ਤੇ ਥੋੜਾ ਜਿਹਾ ਲੱਗ ਰਿਹਾ ਕਿ ਭਈਆ ਹੁਣ ਕਿਸਮਤ ਜ਼ਿਆਦਾ ਚੰਗੀ ਹੁੰਦੀ ਹੈ ਮੈਨੂੰ ਤੇ ਲੱਗਦੈ ਕਿ ਮਿਹਨਤ ਕਰਕੇ ਬੀ ਔ ਫਲ ਮਿਲ ਨੀ ਪਾ ਰਿਆ।
ਨਈ-ਨਈ ਦੇਖੋ ਮਿਹਨਤ ਕਰੋਗੇ ਤੇ ਅੱਜ ਨਈ ਤੇ ਕੱਲੀ ਸਫਲਤਾ ਤੇ ਹਾਸਿਲ ਹੋਏਗੀ, ਹੋਏਗੀ। ਏਦੇ 'ਚ ਤੇ ਕੋਈ ਦੋਰਾਏ ਨਈ ਹੈਗੀ ਐ। ਬਸ ਐ ਹੈ ਕਿ ਮਿਹਨਤ ਕਰਦੇ ਰੋ, ਕਰਦੇ ਰੋ ਇਹ ਹੁੰਦੈ ਕਿ ਕਦੋਂ ਸਾਨੂੰ ਕਿਸ ਵੇਲੇ ਸ ਸ ਮਿਲੇਗੀ ਐ ਬੰਦਾ ਖੁਦ ਈ ਨੀ ਜਾਣ ਪਾਂਦਾ ਹੈਗੇ। ਕਈ ਵਾਰੀ ਤੁਆਡੀ ਗੱਲ ਸਈ ਏ ਬੰਦਾ ਮਿਹਨਤ ਕਰ ਕਰ ਕੇ ਵੀ ਪਰੇਸ਼ਾਨ ਆ ਜਾਂਦਾ ਪਤਾ ਨੀ ਅਸੀ ਕੀ ਈ ਕਮੀ ਰਹਿ ਗਈ ਹੈਗੀ ਏ ਜੋ ਅਸੀ ਸਫਲ ਨਹੀ ਹੋ ਪਾ ਰਏ ਹੈਗੇ ਐ ਪਰ ਦੇਖੋ ਅਗਰ ਅਸੀ ਇੱਕ ਪੌਧਾ ਵੀ ਲਗਾਈਏ ਤੇ ਔ ਵੀ ਕੀ ਕੈਂਦੇ ਨੇ ਬੀਜ ਬਨਦਾ ਐ ਫਿਰ ਓਦੇ ਚ ਓ ਅੰਕੁਰਿਤ ਹੁੰਦਾ ਐ ਫੇਰ ਓਸ ਤੋਂ ਬਾਅਦ ਪੌਦਾ, ਪੌਦੇ ਤੋਂ ਅੱਗੇ ਜਾ ਕੇ ਕਿਤੇ ਫਲ ਲੱਗਦਾ ਤੇ। ਟਾਈਮ ਲੱਗਦਾ ਹਰ ਚੀਜ਼ ਨੂੰ ਪਰ ਆਪਣੀ ਹਿੰਮਤ ਨਈ ਹਾਰਨੀ ਚਾਹੀਦੀ ਹੈਗੀ ਔ। ਮੈਹਨਤ ਦੇ ਨਾਲ ਹਿੰਮਤ ਰੱਖੋ। ਤੇ ਕਿਸਮਤ ਤੇ ਫਿਰ ਆਪਣੇ ਆਪ ਹੀ ਬਦਲਨੀ ਐ ਅੱਜ ਨਈ ਤੇ ਕੱਲ। ਤੇ ਉਹ ਬਦਲੇਗੀ-ਬਦਲੇਗੀ, ਦੇਖੋ ਸਦਾ ਦਿਨ ਨੀ ਰਹਿੰਦਾ ਤੇ ਸਦਾ ਰਾਤ ਨੀ ਰਹਿੰਦੀ ਹੈਗੀ ਐ ਜੇ ਰਾਤ ਹੈ ਤੇ ਦਿਨ ਵੀ ਹੋਏਗਾ। ਔਰ ਜੇ ਦਿਨ ਹੈ ਤੇ ਰਾਤ ਵੀ ਹੋਏਗੀ ਵਕਤ ਹੈ ਵਕਤ ਕਦੋਂ ਬਦਲਦਾ ਹੈਗਾ ਇਹ ਕਹਿ ਨਹੀਂ ਸਕਦੇ ਹੈਗੇ ਹੈ ਕਦੋਂ ਸਾਡੀ ਮਿਹਨਤ ਕਿਸੇ ਨੂੰ ਸਮਝ ਆ ਜਾਏ ਤੇ ਅਸੀਂ ਹੁਣ ਦੇਖੋ ਨਾ ਬਿਜਨਸ ਤੇ ਐਵੇਂ ਹੁੰਦੇ ਨੇ ਚੀਜ਼ਾਂ ਦੇ ਤੁਸੀਂ ਵਰਕਸ਼ੋਪ ਕਹਿ ਰਹੇ ਹੋ ਕਦੋਂ ਕੌਣ ਕਿਹਦੀ ਵੈਲਿਊ ਕਰੇਗਾ ਇਹ ਤੇ ਸਾਨੂੰ ਵੀ ਨਹੀਂ ਪਤ ਤੇ ਹੈਗਾ ਪਰ ਆਪਣੇ ਵੱਲੋਂ ਟਰਾਈ ਟੂ ਬੈਸਟ ਹੁੰਦਾ ਨਾ ਕਿ ਉਹ ਤੁਸੀਂ ਕਰਦੇ ਰਹੋ। ਏਦੇ ਨਾਲ ਤੁਆਨੂੰ ਬੋਹੋਤ ਫ਼ਰਕ ਪਏਗਾ। ਤੁਸੀਂ ਆਪਣਾ ਬੈਸਟ ਤੋਂ ਬੈਸਟ ਦੋਗੇ ਤ
ਆਂ ਬਟ ਥੋੜਾ ਜਿਆ ਨਿਰਾਸ਼ ਜਿਆ ਹੋ ਜਾਂਦੈ ਨਾ ਬੰਦਾ ਦੂਜਿਆਂ ਨੂੰ ਦੇਖ ਕੇ ਕੀ ਦੂ ਜੇ ਵੀ, ਦੂਜਿਆਂ ਨੇ ਵੀ ਸਾਡੇ ਨਾਲ ਈ ਸ਼ੁਰੂ ਕੀਤਾ ਐ ਪਰ ਅੱਜ ਕਿੱਥੇ ਪੋਂਚ ਗਏ ਨੇ ਤੇ ਆਪਾਂ ਔਥੇ ਦੇ ਔਥੇ ਈ ਨੇ। ਮੈਂ ਕੋਸ਼ਿਸ਼ ਤ ਪੂਰੀ ਕਰ ਰਈ ਆਂ ਬਲ ਕਿ ਅ ਮ ਕੋਈ ਵੀ ਐਸਰਾਂ ਦਾ ਕੰਮ ਮੈਨੂੰ ਕਦੀ ਵੀ ਛੋਟਾ ਯਾਂ ਵੱਡਾ ਨੀ ਲੱਗਦਾ ਮੈਂ ਸਾਰੇ ਕੰਮ ਕਰਕੇ ਕੋਸ਼ਿਸ਼ ਕਰਦੀ ਆਂ ਟਾਈਮ ਕੱਢ ਕੇ ਆਪਣਾ ਡੇਲੀ ਰੋਟੀਨ ਤੋਂ ਐ ਇੱਕ ਵੀਡੀਓ ਪਾਵਾਂ ਸਭ ਕਰਾਂ ਤਾਂ ਕਿ ਹੋਰ ਵੀ ਰੀ ਦੇ ਲੋਕੀ ਲੋਕਾਂ ਨੂੰ ਪਤਾ ਲੱਗੇ ਮੇਰੇ ਕੰਮ ਬਾਰੇ। ਆਪਣੇ ਫਰੈਂਡਸ ਵਗੈਰਾ ਨੂੰ ਵੀ ਦੱਸਦੀ ਆਂ। ਹੁਣ ਮੈਨੂੰ ਲਗਦਾ ਥੋੜ੍ਹੀ ਜੀ ਹੋਰ ਕਿਤੇ ਨਾ ਕਿਤੇ ਮਿਹਨਤ ਦੀ ਕਮੀ ਐ ਤਾਂ ਈ ਕਰਕੇ ਹੁਣ ਔਡਰ ਨੀ ਆ ਪਾ ਰੇ। ਕੋਸ਼ਿਸ਼ ਕਰਾਂਗੇ ਹੋਰ ਮਿਹਨਤ ਕਰਾਂ
ਤੁਸੀ ਕੋਸ਼ਿਸ਼ ਕਰੋ ਦੇਖੋ ਕੰਮ ਕੋਈ ਛੋਟਾ ਵੱਡਾ ਨਈ ਹੁੰਦਾ, ਕੰਮ ਤੇ ਕੰਮ ਈ ਹੁੰਦੈ। ਹਾਂ, ਸ਼ੁਰੂਆਤ ਛੋਟੀ ਜ਼ਰੂਰ ਹੋ ਸਕਦੀ ਐ। ਤੁਸੀ ਅ ਛੋਟੀ-ਛੋਟੀ ਵਰਕਸ਼ੋਪ ਤੋਂ ਸ਼ੁਰੂਆਤ ਕਰ ਸਕਦੇ ਔ, ਛੋਟੀ-ਛੋਟੀ ਅ ਕ੍ਰੀਏਟੀਵਿਟੀ ਤੋਂ ਸ਼ੁਰੂਆਤ ਕਰ ਸਕਦੇ ਔ। ਤੁਸੀ ਕੁਛ ਵੀ ਆਪਣੀ, ਤੁਸੀ ਆਪਣੇ ਘਰ ਨੂੰ ਹੀ ਡੈਕੋਰੇਟ ਕਰ ਦੋ। ਦੇਖੋ ਤੁਸੀ ਕਈ ਚੀਜ਼ਾਂ ਹੁੰਦੀਆਂ ਨੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਕਿੰਨਾ ਅ ਸਭ ਚੀਜ਼ਾਂ 'ਚ ਹੁੰਦਾ ਹੈਗਾ। ਤੁਸੀ ਆਪਣੇ ਘਰ 'ਚ ਹੀ ਐ ਸਭ ਚੀ ਫਿਰ ਅਗਰ ਥੋੜਾ-ਥੋੜਾ ਕੇ ਵਧਾ ਸਕਦੇ ਹੈਗੇ ਔ। ਬਸ ਐ ਹੈ ਕਿ ਤੁਆਨੂੰ ਔਨੀ ਮਿਹਨਤ ਨੋ ਡਬਲ ਹੋ ਸਕਦੈ ਤੁਆਡੀ ਮਿਹਨਤ ਡਬਲ ਵੀ ਹੋ ਜਾਏ ਕਿ ਤੁਆਨੂੰ ਜ਼ਿਆਦਾ ਟਾਈਮ ਦੇਣਾ ਪਏ ਆਪਣੇ ਬਿਜਨਸ ਵਾਸੇ, ਕੁਛ ਕ੍ਰੀਏਟੀਵਿਟੀ ਵਾਸੇ ਤੁਆਨੂੰ ਹੋ ਸਕਦਾ ਪੂਰਾ-ਪੂਰਾ ਦਿਨ ਲਗੇ ਤੇ ਮਿਹਨਤ ਕਰੋਗੇ ਤੇ ਔਦਾ ਰਿਜ਼ਲਟ ਵੀ ਜ਼ਰੂਰ ਆਏਗਾ। ਦੇਖੋ ਐਸਾ ਨੀ ਐ ਕਿ ਬਿਲਕੁਲ ਵੀ ਕੋਈ ਨੀ ਪਸੰਦ ਕਰੇਗਾ। ਕੋਈ ਇੱਕ ਸੌ ਚੋਂ ਇੱਕ ਬੰਦਾ ਕੋਈ ਐਸਾ ਹੁੰਦੈ ਜੋ ਐ ਸਭ ਚੀਜ਼ਾਂ ਦੀ ਖੋਜ ਕਰਦਾ ਹੈਗੇ ਕਿ ਸਾਨੂੰ ਐ ਚੀਜ਼ ਚਾਈਦੀ ਜੋ ਪੈਲੀ ਨਜ਼ਰ 'ਚ ਪਸੰਦ ਆ ਜਾਏ ਤੇ ਮੈਂ ਤੇ ਤੁਆਡਾ ਕੰਮ ਦੇਖਿਆ ਹੋਇਆ ਹੈਗੈ। ਤੁਆਡਾ ਕੰਮ ਤੇ ਬੋਹੋਤ ਹੀ ਅੱ ਛਾ ਹੇਗੈ। ਮੈਂ ਤੇ ਖੁਦ ਪਰਸਨਲੀ ਸੋਚ ਰੀ ਕਿ ਮੈਂ ਇੱਕ-ਦੋ ਅ ਪੇਂਟਿੰਗਸ ਦਾ ਤੁਆਨੂੰ ਔਡਰ ਦੇ ਦਵਾਂ ਕਿਉਂਕਿ ਦੇਖੋ ਐ ਮਾਊਥ ਟੂ ਮਾਊਥ ਪਬਲੀਸਿਟੀ ਹੁੰਦੀ ਹੈਗੀ ਐ। ਅਸੀ ਜਿੰਨੀ ਪਬਲੀਸਿਟੀ ਕਰਾਂਗੇ ਤੇ ਮੇਰੇ ਕੋਲ ਵੀ ਕੁਛ ਹੋਏਗਾ ਤੇ ਮੈਂ ਤੁਆਡੀ ਮੇਹਨਤ ਸਭ ਦੇ ਸਾਮਣੇ ਦਿਖਾਵਾਂਗੀ। ਹੋ ਸਕਦੈ ਕਿਸੇ ਦੇ ਥਰੂ ਯਾਂ ਮੇਰੇ ਥਰੂ ਤੁਆਡੇ ਔ ਕਲਿੱਕ ਹੋ ਜਾਵੇ ਕਿ ਤੁਆਡੀ ਜੋ ਕਿਸੇ ਦੀ ਰਿਕੁਆਇਰਮੈਂਟ ਹੈ ਉਹ ਤੁਹਾਡੀ ਵੀ ਹੋ ਜਾਵੇ। ਔਰ ਉਹਦੀ ਵੀ ਹੋ ਜਾਵੇ। ਤੇ ਮਿਹਨਤ ਹੈਗੀ ਆਂ। ਹੁਣ ਇਸੇ ਤਰੀਕੇ ਨਾਲ ਥੋੜ੍ਹੀ ਜਿਹੀ ਹੋਰ ਮਿਹਨਤ ਹੁੰਦੀ ਹੈਗੀ ਹੈਗੀ। ਥੋੜ੍ਹੀ ਹੋਰ ਕਿਸੇ ਹੋਰ ਪਾਸੇ ਲਗਾ ਲੋ ਜਾਂ ਕਿਸੇ ਹੋਰ ਪਾਸੇ ਮਿਹਨਤ ਕਰ। ਲੋ ਤੇ। ਉਹਦਾ ਵੇ ਚੇਂਜ ਕਰ ਲ
ਹਾਂਜੀ। ਉਹੀ ਹੈ ਮੈਂ ਕੋਸ਼ਿਸ਼ ਤੇ ਪੂਰੀ ਕਰ ਰਹੀ ਹਾਂ। ਵਰਕ ਵਾਸਤੇ ਵੀ ਨਾਲੇ। ਇੱਕ ਦੋਂ ਜਗੇ ਮੈਂ ਗੱਲ ਵੀ ਕੀਤੀ ਹੈ। ਕਿ ਓਫਲਈਂਨ ਥੋੜਾ ਜਾਂ ਮੈਂ ਸਟੋਲ ਵਗੈਰਾ ਲਗਾਵਾਂ। ਤੇਂ ਉਹਨਾਂ ਨੂੰ ਵੀ ਲੋਕਾਂ ਨੂੰ ਪਤਾ ਲੱਗੇ। ਜਿਵੇਂ ਇਹ ਮੋਲ ਦੇ ਬਾਹਰ ਸਟੋਲ ਲੱਗਦੇ ਨੇ ਨਾਂ। ਜਦੋਂ ਕਾਰਨੀਵਾਲ ਜਾਂ ਕਾਰਨੀਵਾਲ ਜਾਂ ਮੇਲਾ ਜਾਂ ਲੱਗਦਾ। ਕਿਥੇ ਕਿਥੇ ਤੇ ਫੇਰ ਲੱਗਦਾ। ਏ ਤੇ ਉੱਥੇ ਉਹ ਲਗਾਉਦੇ ਨੇ। ਕਦੀ ਅੋਫਿਸ ਦੇਂ ਅੋਫਿਸ ਦੇ ਅੰਦਰ ਇਵੈਂਟ ਵਗਰਾ ਰਗਨਾਈਜ ਹੁੰਦੇ ਨੇ। ਗੱਲ ਕੀਤੀ ਆਂ ਮੈਂ ਇੱਕ ਦੋ ਜੵਗੇ
ਤੁਸੀਂ ਆਪਣੀ ਬੈਸਟ ਆਊਟ ਆਫ। ਬੈਸਟ ਜੇਹੜੀ ਹੂੰ ਤੁਸੀਂ ਆਪਣੀ ਬੈਸਟ ਆਊਟ ਆਫ਼ ਬੈਸਟ ਦਵੋ। ਆਪਣੀ ਪੇਟਸ਼ ਨ ਨੂੰ ਸ਼ੋ ਕਰੋ। ਡਿਸਪਲੇ ਓਦਾ ਕਰੋਂ ਤੇ ਫ਼ੇਰ ਉਹਦੇ ਨਾਲ ਫ਼ਰਕ ਬਹੁਤ ਪੈਂਦਾ ਹੈਗਾ।
ਓਈ ਹੈਂ ਨਾਂ ਮੈਂ ਪਾਇਆ ਤੇ ਹੋਇਆ। ਹਾਂਜੀ ਮੈਂ ਪਾਇਆ ਹੋਇਆਂ। ਇੰਸ਼ਟਾ ਦੇ ਵਿੱਚ ਵੀ। ਹਾਂਜੀ ਇੰਸ਼ਟਾ ਤੇ ਪਾਇਆ। ਮੈਂ ਬਟ ਉਹੀਂ ਹੈ ਨਾਂ ਪਤਾ ਨੀਂ ਕੇਹਲੋ ਦੂਜਿਆਂ ਦਾ ਐਲਗੋਰਿਦਮ ਬਹੁਤ ਤੇਜ਼। ਸਹੀਂ ਚੱਲਦਾ ਪਿਆਂ। ਕੇ ਲੋੋ ਕਿ ਮੇਰੀ ਥੋੜੀ ਜੀ ਸੵਲੋ ਚੱਲ ਰਈਂ ਏਂ ਮੇਰੀ ਰੀਚ ਨੀ ਪਹੁੰਚ ਪਾ ਰੀ ਏ। ਰੀਲ ਪਾ ਰੀ ਆਂ। ਬਟ ਓਨੇ ਜਿੰਨੇ ਵਿਊਜ਼ ਆਣੇ ਚਾਹੀਦੇਂ। ਓਨੇ ਆਂ ਨੀਂ ਪਾ ਰੇ ਆ। ਤੇ ਥੋੜ੍ਹਾ ਏਦਾ ਤੇ ਲੱਗਦਾ ਈ ਹੈ ਨਾਂ। ਕਿ ਇੰਨੀ ਮਿਹਨਤ ਕੀਤੀਂ ਏਂ। ਕਰ ਈ ਰਹੀ ਹਾਂ ਰੋਜ਼। ਨਵੀਂ ਨਵੀਂ ਆਰਟ ਫੋਮ ਵੀ ਸਿੱਖ ਰਈ ਆਂ। ਤੇ ਕੋਸ਼ਿਸ਼ ਪੂਰੀ ਏ ਮੇਹਨਤ ਤੇ ਕਰ ਈ ਰਈ ਆ ਸਹੀ। ਕਿਹ ਰੇ ਓ ਤੁਸੀਂ ਕਿ ਮੇਹਨਤ ਕਰਦੇ ਰਹੋ। ਕਦੀ ਨਾ ਕਦੀ ਤੇਂ ਮੇਹਨਤ ਤੇਂ ਸਫ਼ਲ ਹੋਏਗੀਂ ਹੋਏਗੀਂ। ਰੰਗ ਲਾਏਗੀਂ ਲਾਏਗੀ। ਬਾਕੀ ਦੇਖੋਂ ਰੱਬ। ਤੇਂ ਏਂ ਰੱਬ ਰਾਖਾ ਹੈਂ। ਕਿ ਕੀਂ ਰੱਬ ਨੇ ਕੀਂ ਲਿਖਿਆਂ ਅੱਛਾਂ ਈ ਲਿਖਿਆਂ ਹੋਣਾ। ਜੋ
ਦੇਖੋ। ਏ ਹੁਨਰ ਹੈਗਾ ਵੇਂ। ਹੁਨਰ ਕਿਤੇ ਜਾਂਦਾ ਨਈਂ ਹੈਗਾ। ਪਰ ਮੇਹਨਤ ਵੀ ਤੁਸੀਂ ਕਰ ਹੀ ਰਹੇ ਹੈਂਗੇ ਓ। ਅੱਜ ਨੀਂ ਤੇ ਕੱਲ੍ਹ ਐਸ ਚੀਜ਼ਾਂ ਸਕਸੈਸਫੁੱਲ ਹੋਣਗੀਆਂ ਹੀਂ ਹੋਣਗੀਆਂ। ਮੇਰਾ ਤੇ ਦਿਲ ਏਹੀ ਕਹੰਦਾ ਹੈਗਾ ਸ਼ੁਰੂਆਤ ਭਾਵੇਂ ਛੋਟੀ ਹੋਵੇ। ਭਾਵੇਂ ਵੱਡੀ ਹੋਵੇ। ਅਗਰ ਛੋਟੀ ਸ਼ੁਰੂਆਤ ਹੈਗੀ ਏ। ਤੇਂ ਉਹ ਅੱਗੇ ਜਾਂ ਕੇ ਵੱਡਾ ਰੂਪ ਲਏਗੀ ਹੀ ਲਏਗੀ। ਅੱਜ ਹੋ ਸਕਦਾ। ਤੁਸੀਂ ਕਿਤੇ ਪੇਂਟ ਵਗੈਰਾ ਲੱਗਦੀ ਏਂ ਕਿਤੇ। ਸਟੋਲ ਹੁੰਦਾ ਐ। ਕੁੱਛ ਵੀਂ ਹੁੰਦਾ ਤੇ ਤੁਸੀਂ ਇਹ ਕਾਊਂਟਰ ਆਪਣਾ। ਕਰ ਕੇ ਆਪਣੀ ਡਿਸਪਲੇ ਨੂੰ ਸ਼ੋਅ ਕਰੋ। ਦੁਨੀਆਂ ਦੇਖਦੀ ਐ ਨਾਂ। ਜਦੋਂ ਉਦੋਂ ਉਹ ਜਿਆਦਾ। ਮੋ ਤੇ ਵੇਟ ਹੁੰਦੀ ਐਂ। ਜਾਂ ਦਿਖਦਾ ਐਂ। ਕਿ ਉਹ ਕਹਿੰਦੇ ਨੇ ਜੋ ਦਿੱਖਦਾ ਤਾਂ ਹੈਂ ਵਹੀ ਵਿਕਤਾ ਹੈ। ਜਿਹਨੂੰ ਕਦੋਂ ਤੁਸੀਂ। ਰੀਲਸ ਵਗੈਰਾ ਵੀਂ ਇੱਕ ਤਰੀਕੇ ਨਾਲ ਹੋ ਜਾਂਦੀ ਐਂ। ਪਰ ਇਹ ਫੇਂਕ ਵਗੈਰਾ ਤੇਂ। ਕਿਤਨਾ ਬੰਦਾ ਆਉਂਦਾ ਐ। ਤੇ ਇਹ ਸਭ ਚੀਜ਼ਾਂ 'ਚ' ਬਹੁਤ ਹੁੰਦਾ ਐਂ। ਤੇ ਇਹ ਥੋੜ੍ਹੀ ਮਿਹਨਤ ਹੋਰ ਹੋਂ ਜਾਂਦੀ ਹੈਗੀ ਐਂ। ਇਹਦੇ ਵਿੱਚ ਤੁਸੀਂ। ਲੋਕਾਂ ਨੂੰ ਦਿਖਾਓਗੇਂ। ਤੁਸੀਂ ਦਸ ਲੋਕਾਂ ਨਾਲ਼ ਇੰਟਰੈਂਕਟ ਕਰੋਂਗੇ। ਤੇ ਫੇਰ ਕੋਈ ਨਾਂ ਕੋਈ ਤੇ ਪਸੰਦ ਕਰਦਾ ਈ ਹੈਗਾ ਐਂ।
ਹਾਂਜੀ ਉਹ ਤੇ ਹੈ ਈ ਐ। ਹਾਂਜੀ ਅੱਜ-ਕੱਲ੍ਹ ਲੋਕੀਂ ਬਹੁਤ ਜ਼ਿਆਦਾ ਡਿਗ ਕੋਰਸ਼ਨ ਦਾ ਸਮਾਨ ਲੈਂਦੇ ਨੇ। ਅੱਜ ਕੱਲ੍ਹ ਲੋਕੀ ਆਰਟ ਦੀ ਬੜੀ ਬੜੀ ਕਦਰ ਕਰਦੇ ਨੇਂ। ਆਰਟਿਸਟ ਦੀ ਤੇ ਉਹੀਂ ਮੈਂ ਦੇਖਿਆ। ਹੁਣ ਮੈਂ ਵੀ ਏਹੀ ਕੋਸ਼ਿਸ਼ ਕਰਾਂਗੀ ਕਿ ਸਟਾਲ ਵਗੈਰਾ ਦਾ ਸੋਲ ਵਗੈਰਾ ਲਾਵਾਂ, ਥੋੜਾ ਮੇਲੇ- ਵੇਲੇ ਤੇ ਜਿਹੜੇ ਫੇਅਰ ਲੱਗਦੇ ਨੇ ਉੱਥੇ ਜਾਂ ਤੇ ਕੋਪੋਰੇਟ ਜੈੜੀ ਕੰਪਨੀਆਂ ਹੈਗੀਆਂ ਓਥੇ, ਬਾਕੀ ਕੋਸ਼ਿਸ਼ ਪੂਰੀ ਹੈ ਮੈਂ
ਤੁਸੀਂ ਲਗਾਓ, ਦੇਖੋ ਤੁਸੀਂ ਉੱਥੇ ਬੋਤ ਵਧੀਆ ਰਿਸਪੋਂਸ ਆਏਗਾ ਔਰ ਐਸੀ ਜਗ੍ਹਾ ਤੇ ਉੱਥੇ ਹੈਂਡ ਟੂ ਹੈਂਡ ਤੁਸੀਂ ਸੇਲ ਕਰ ਸਕਦੇ ਓ ਯਾ ਆਪਣੇ। ਵਿਖਾ ਸਕਦੇ ਹੈਗੇ ਓ ਉੱਥੋਂ ਅੋਡਰ ਵੀ ਤਾਨੂੰ ਹੋਰ ਮਿਲ ਸਕਦੇ ਹੈਗੇ ਨੇ।
ਹਾਂਜੀ।
ਕਰੋ ਮੈਹਨਤ ਐਸਾ ਕੋਈ ਨੀ ਐ, ਦੇਖੋ ਕਿਸਮਤ ਤੇ ਜੋ ਬੰਦੇ ਦੀ ਹੈਗੀ ਐ ਉਹ ਤੇ ਕੋਈ ਬਦਲ ਨਹੀਂ ਸਕਦਾ। ਪਰ ਮਿਹਨਤ ਤਾਂ ਸਾਡੇ ਹੱਥ ਚ ਹੈਗੀ ਐ ਨਾ, ਉਹ ਤੇ ਅਸੀਂ ਕਰਕੇ ਤੇ ਆਪਣੀ ਕਿਸਮਤ ਬਦਲ ਸਕਦੇ ਹੈਗੇ ਆ।
ਹਾਂਜੀ, ਬਹੁਤ-ਬਹੁਤ ਧੰਨਵਾਦ।
ਰੱਖੋ।
ਹਾਂਜੀ, ਬਹੁਤ-ਬਹੁਤ ਧੰਨਵਾਦ ਤਾਡਾ। ਤੁਸੀਂ ਇੰਨਾ ਮੋਟੀਵੇਟ ਕੀਤਾ ਮੈਨੂੰ, ਤੇ ਕੋਸ਼ਿਸ਼ ਪੂਰੀ ਕਰਾਂ।
ਚਲੋ, ਮੈਂ ਤੇ ਕੋਸ਼ਿਸ਼ ਹੀ ਕਰ ਸਕਦੀ ਹੈਗੀ ਆ ਤੁਹਾਡਾ, ਮੈਂ ਤੇ ਇਹੀ ਅਰਦਾਸ ਕਰਾਂਗੀ ਤੁਹਾਡਾ ਬਿਜਨਸ ਸਕਸੈਸਫੁਲ ਹੋਵੇ, ਤੁਸੀਂ ਜਿਹੜੇ ਕੰਮ ਚ' ਹੱਥ ਪਾਓ ਤੁਸੀਂ ਸਕਸੈਸ ਚਲੋਵੋ।
ਬਹੁਤ-ਬਹੁਤ ਧੰਨਵਾਦ ਤਾਡਾ। ਬਾਕੀ ਫ਼ੇਰ, ਫ਼ੇਰ ਗੱਲ ਕਰਦੇ ਆਂ ਤੇ ਤੁਹਾਡੇ ਕੀ ਕਈ ਹੋਈ ਗੱਲ ਨੂੰ ਮੈਂ ਜਰੂਰ ਅ ਸੋਚਾਂਗੀ, ਕਰਾਂਗੀ ਬਹੁਤ ਮਿਹਨਤ ਕਰਨੀ ਏ ਅੱਗੇ ਵੀ ਚਲੋ, ਉਹਦੀ ਫਿਰ ਤਿਆਰੀ ਖਿੱਚਦੇ ਆ ਹੋਰ।
ਠੀਕ ਐ, ਫੇਰ ਗੱਲ ਕਰਦੇ ਆਂ ਤੁਹਾਡੇ ਨਾਲ।
ਹਾਂਜੀ, ਸਤਿ ਸ਼੍ਰੀ
ਚਲੋ, ਸਤਿ ਸ਼੍ਰੀ ਅਕਾਲ।